ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਬੜੇ ਦਿਨਾਂ ਦਾ ਦਿਲ ਕਰ ਰੇਆ ਸੀ ਤਾਡੇ ਨਾਲ ਗੱਲ ਕਰਨ ਦਾ।
ਹਾਂਜੀ, ਕਰੋ ਕਰੋ।
ਹੋਰ ਕੀ ਹੋ ਰੇਆ ਅੱਜ-ਕੱਲ੍ਹ ਕੀ ਚੱਲ ਰੇਆ ਐ।
ਬਸ ਗੁਰਦੁਆਰੇ ਗਏ ਸੀ।
ਅੱਛਾ ਜੀ ਕੇ ਕਿਹੜੇ ਕੁ
ਮੇਰਾ ਕਾਕਾ ਹੈ ਨਾ ਰੋ ਹੋ ਰਿਹਾ ਪਿੱਛੋਂ
ਚਲੋ ਕੋਈ ਗੱਲ ਨਹੀਂ ਹੁਣ ਕਾਕਾ ਹੈ। ਅੱਛਾ ਜੀ ਅੱਛਾ ਜੀ ਛੇ ਪਾਸ਼ਾਹੀ ਤਾਂ, ਕਿਹੜੀ ਜਗ੍ਹਾ ਦਿੱਲੀ ਚ ਵੀ ਹੈ।
ਹਾਂਜੀ, ਹਾਂਜੀ ਨਹੀਂ ਨਵਾਂ ਛੇਵੀਂ ਪਾਤਸ਼ਾਹੀ ਗੁਰਦੁਆਰਾ ਨਾ ਉੱਥੇ ਹੈ ਕੁਰਕਸ਼ੇਤਰ
ਅੱਛਾ ਹਾਂ ਸੁਣਿਆ ਸੀਗਾ ਉੱਥੇ ਵੀ ਹੈਗਾ ਕੋਈ ਨੀ,
ਪਰਸੋਂ ਗੁਰਪੁਰਬ ਹੈ ਨਾ,
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ, ਅੱਛਾ, ਅੱਛਾ ਇਸ ਕਰਕੇ,
ਤੇ ਉਹਦਾ ਹਾਂਜੀ, ਹਾਂਜੀ ਹਾਂਜੀ ਹਾਂਜੀ ਮੇਰੇ ਘਰ ਤੋਂ ਕਾਫ਼ੀ ਟਾਈਮ ਤੋਂ ਲੋਕੀ ਜਾਂਦੇ ਮੰਮੀ। ਮੇਰੇ ਹਸਬੈਂਡ ਪੁੱਛੇ ਨੇ ਕੌਣ ਹੈ ਮੈਂ ਕਿਹਾ ਮੰਮੀ ਹੈ। ਉਹਨਾਂ ਨੂੰ ਅੱਜ ਪਤਾ ਨੀ ਨਾ ਦੱਸਣਾ ਹਾਂਜੀ ਹਾਂਜੀ।
ਅੱਛਾ ਕੋਈ ਗੱਲ ਨੀ ਦੱਸ ਦੱਸ ਦ ਇਹ ਕੋਈ ਛੁਪਾਉਣ ਵਾਲੀ ਗੱਲ ਥੋੜੀ ਹੈ। ਹਾਂਜੀ, ਹਾਂਜੀ ਚਲੋ ਹੋਰ ਫੇਰ ਕਿਸ ਤਰ੍ਹਾਂ ਫੇਰ ਮਤਲਬ ਕਿਸ ਇਸ ਤਰ੍ਹਾਂ ਲੱਗਿਆ ਗੁਰਦੁਆਰੇ ਮਤਲਬ ਕਿਉਂਕਿ ਅਸੀਂ ਕਦੇ ਜਾਂਦੇ ਨੀ ਨਾ
ਅੱਛਾ ਅੱਛਾ ਉੱਥੇ ਨਾ ਸੋਹਾਂ ਦੀ ਗਿਣਤੀ ਚ ਪਾਠ ਰਖਾਏ ਜਾਂਦੇ ਨੇ।
ਅੱਛਾ ਜੀ।
ਤੇ ਹਾਂਜੀ ਹਾਂਜੀ ਅਖੰਡ ਪਾਠ ਰਖਾਏ ਜਾਂਦੇ ਨੇ ਲੋਕੀ ਉੱਥੇ ਬੁੱਕ ਕਰਾ ਦਿੰਦੇ ਨੇ ਮੇਰੇ ਬੜੇ ਪਾਪਾ ਵੀ ਹੈਗੇ ਨੇ ਇੱਥੇ। ਉਹ ਵੀ ਬੁੱਕ ਕਰਾਉਂਦੇ ਨੇ ਜੋ ਸਾਲਾਂ ਤੋਂ ਸੰਗਤ ਜਾ ਰਹੀ ਹੈ ਜਿਵੇਂ ਓਦਾਂ ਹੀ ਉੱਥੇ ਰਖਾਏ ਜਾਂਦੇ ਨੇ ਪਾਠ ਫੇਰ ਇੱਕ ਵੱਡਾ ਜਿ ਹੋਲ ਹੈ। ਤੇ ਸਾਰੇ ਬਹਿ ਕੇ ਬਸ ਪਾਠ ਹੁੰਦੇ ਨੇ ਅਖੰਡ ਪਾਠ ਹੁੰਦੇ ਨੇ ਅੱਜ ਹੀ ਮੈਂ ਰਖਾਇਆ ਪਰਸੋਂ ਗੁਰਪੁਰਬ ਤੋਂ ਦੋ ਦਿਨ ਪਹਿਲਾਂ ਰਖਾਏ ਜਾਂਦੇ ਨੇ ਫੇਰ ਗੁਰਪੁਰਾ ਵਾਲੇ ਦਿਨ ਭੋਗ ਪੈਂਦਾ ਹੈ ਕੱਲ੍ਹ ਦੇ ਦਿਨ ਨਗਰ ਕੀਰਤਨ ਹੋਏਗਾ ਉੱਥੇ,
ਅਰੇ ਵਾਹ ਐ ਤਾਂ ਬਹੁਤ ਅੱਛਾ ਲੱਗਿਆ ਸੁਣ ਕੇ ਬੜੇ ਵਧੀਆ,
ਸਟੋਲਾਂ ਸਟੂਲਾਂ ਲੱਗੀਆਂ ਨੇ ਰ ਹਰ ਚੀਜ਼
ਮਤਲਬ ਇੰਨੀ ਗਰਮੀ ਚ ਵੀ ਨਗਰ
ਨਾ ਹਾਂਜੀ ਹਾਂਜੀ ਔਰ ਠੰਡਾ ਇਨੀ ਕੋਕ ਵਰਤਦੀ। ਇਨਾ ਸਭ ਕੁਛ ਹਾਂਜੀ ਹਾਂਜੀ ਅਟੂਟ ਅਟੂਟ ਠੰਡਾ ਠੰਡਾ ਮਾਈ ਕਰੋਣੀ ਖਾਧੀ ਅਸੀਂ ਉੱਥੇ ਮੈਂ ਮਕਰੋਣੀ ਖਾਧੀ ਲੰਗਰ ਸੀਗਾ ਅਟੂਟ ਲੰਗਰ ਵਰਤਿਆ ਜਾ ਰਿਹਾ ਸੀ।
ਅੱਛਾ ਜੀ ਲਾਵਾ ਬੜਾ ਮਜਾ ਆ ਗਿਆ ਫਿਰ ਦੱਸ
ਲੱਸੀ ਕਾਂਜੀ ਅ ਛਬੀਲ। ਕੋਕ। ਔਰ ਇਹ ਨੀ ਕਿ ਇੱਕ ਵਾਰੀ ਮਿਲ ਗਈ ਤੇ ਬਸ ਅਟੂਟ ਸਟੋਲ ਕੱਲ੍ਹ ਦੀ ਨਗਰ ਕੀਰਤਨ ਦੀ ਤਿਆਰੀ ਹੋ ਰਹੀ ਸੀ।
ਅੱਛਾ ਜੀ ਵੈਸੇ ਸਾਰੇ। ਸਾਡੇ ਸਰਦਾਰਾਂ ਦੇ ਵਿੱਚ ਹੈ ਤਾਂ ਬੜੀ ਅੱਛੀ ਗੱਲ ਹੈ ਇੱਕ ਜੇ ਜਿਹੜਾ ਹੈ ਲੰਗਰ
ਬਹੁਤ ਅੱਛੀ ਹੁਣ ਅੱਜ ਕੱਲ੍ਹ ਨਾ ਹਿੰਦੂ ਲੋਕ ਲੋਕ ਵੀ ਇਹ ਚੀਜ਼ ਨੂੰ ਫੋਲੋ ਕਰ ਰਹੇ ਨੇ ਹੁਣ ਉਹ ਲੋਕੀ ਦੇਖਦੇ ਨੇ ਸਿੱਖਦੇ ਨੇ ਉਹ ਵੀ ਆਪਣੇ ਰਾਮ ਨੌਮੀ ਤੇ ਸਾਡੇ ਇੱਥੇ ਹਾਂ ਵਿਸ਼ਨੂੰ ਗਾਰਡਨ ਤੇ ਰਾਮ ਨੌਮੀ ਤੇ ਪੂਰੇ ਨਗਰ ਕੀਰਤਨ ਵਾਂਗੂ ਸਟੋਲਾਂ ਲੱਗ ਦੇ ਨੇ ਔਰ ਇਨਾ ਝਾਕੀਆਂ ਨਿਕਲਦੀਆਂ ਨੇ ਜਿਵੇਂ ਸਾਡੇ, ਨਿਕਲਦਾ ਨਗਰ
ਹੂੰ, ਨਗਰ ਕੀਰਤਨ ਹਨ ਹਾਂ ਉਹ ਲੇਖਾ ਦਿਖਾਈ ਕੇ ਨਾਚ ਲੈ ਵੀ ਉਹ ਤਾਂ ਇੰਨਾ ਮਤ
ਬਹੁਤ ਕੱਲ ਮੁਹਰਮ ਸੀ ਸਾਡੇ ਇਥੇ ਇਲਾਕੇ 'ਚ ਇੰਨੀ ਭੀੜ ਸੀ, ਔਰ ਉਹੀ ਛਬੀਲ ਉਹੀ ਮੁਹਰਮ ਬਨਾ ਰਹੇ ਸੀ ਇੱਥੇ ਬਹੁਤ ਮੁਸਲਿਮ ਰਹਿੰਦੇ ਨੇ। ਉਹ ਵੀ ਇਨੇ ਛਬੀਲ ਲਗਾਈ ਹੋਈ ਬਰਿਆਨੀ ਦੇ ਸਟਾਲ ਲਗਾਏ ਨੇ ਛਬੀਲਾਂ, ਪਾਣੀ ਹੁਣ ਸਾਰੇ ਆਪਣੇ-ਆਪਣੇ ਧਰਮਾਂ ਵਾਲੇ ਨਾ ਫੋਲੋ ਕਰਨ ਲੱਗ ਗਏ ਨੇ ਆ ਚੀਜ਼ਾਂ, ਸਰਦਾਰਾਂ ਸਿੱਖਾਂ ਨੂੰ ਦੇਖ-ਦੇਖ ਕੇ।
ਹਾਂਜੀ ਇਹ ਦੂਜੇ ਤਰ੍ਹਾਂ ਵਾਲੇ ਹੁਣ ਜਿਆਦਾ ਕਰਨ ਲੱਗ ਗਿਆ ਸਿੱਖਾਂ ਨੂੰ ਦੇਖ-ਦੇਖ ਕੇ।
ਹੁਣ ਹੁਣ ਜ਼ਿਆਦਾ ਹੁਣ ਜ਼ਿਆਦਾ।
ਹਾਂ ਪਹਿਲੇ ਨੀ ਇਨਾ ਕਰਦੇ ਸੀ ਇਹ ਦੂਜੇ ਲੋਕੀ। ਹੈਂ ਹੁਣ ਜਿਵੇਂ-ਜਿਵੇਂ ਦੇਖੀ ਜਾ ਰਹੇ ਨੇ ਚਲੋ ਅੱਛੀ ਗੱਲ ਹੈ ਅਸੀਂ ਬੇ ਚਲੋ, ਸੋਚਦੇ ਆ, ਨਹੀਂ ਸਾਡੇ ਸਾਡੇ ਫੇਰ ਵੀ ਜਿੰਨਾ ਮਰਜ਼ੀ ਕਰ ਲੈਣ
ਹੁੰਦੀ ਆ।
ਹੂੰ ਚਲੋ ਬਹੁਤ ਵਧੀਆ ਰਹਿ ਗਿਆ ਫੇਰ ਕਿੰਨੇ ਅੱਛਾ
ਤਿੰਨ ਘੰਟੇ ਦਾ ਲੱਗਦੇ ਨੇ ਨਾਲੇ ਬੱਚਾ ਨਾਲ ਹੁੰਦਾ। ਫੇਰ ਫਿਜ ਫਿਜ ਕਰਨ ਰੋਕੀ ਤਾਂ ਨਹੀਂ ਅਸੀਂ ਮੇਰੀ ਸੱਸ ਨੇ ਪਰੌਠੇ ਪਰੋਠੇ ਬਣਾ ਲਏ ਸੀਗੇ। ਰਸਤੇ 'ਚ ਖਾ ਲਏ ਅਸੀ। ਫਿਰ ਅਸੀਂ ਰੁਕੇ ਨਹੀਂ ਸਿੱਧਾ ਅਸੀ ਉੱਥੇ ਹੀ ਪਹੁੰਚੇ। ਚਾਹ ਦਾ ਲੰਗਰ ਮਿਲ ਰਿਹਾ ਸੀ ਇੰਨਾ ਕੁਛ ਅਸੀਂ ਮੱਥਾ ਟੇਕਿਆ ਲੰਗਰ ਪਾਣੀ ਛੱਕ ਕੇ ਗਰਮੀ ਇੰਨੀ ਸੀ ਬ੍ਰਹਮ ਸਰੋਵਰ ਵੀ ਦੇਖਣਾ ਸੀ ਅਸੀਂ, ਬਹੁਤ ਸੋਹਣਾ ਬਣਿਆ ਹੋਇਆ ਉੱਥੇ ਕਹਿੰਦੇ। ਬਹੁਤ ਅੱਛਾ ਬਟ ਗਰਮੀ ਐਨੀ ਸੀ ਕਿ ਬਿਲ, ਬਰਮ ਸਰੋਵਰ ਹੈ ਪੂਰਾ ਸਰੋਵਰ ਆਪਣੇ ਨਾ ਹੋਇਆ।
ਜਿਵੇਂ ਸਰ ਜਿਵੇਂ ਗੁਰਦੁਆਰੇ ਸਰੋਵਰ ਹੁੰਦੇ ਐ।
ਹਾਂਜੀ ਹਾਂਜੀ ਹਾਂਜੀ ਸਰੋਵਰ
ਅ ਅੱਛਾ, ਅੱਛਾ ਅੱਛਾ ਅੱਛਾ ਚਲੋ। ਪਰ ਗੱਲਾਂ ਤੋਂ ਤਾਂ ਬਹੁਤ ਅੱਛਾ ਲੱਗ ਰਿਹਾ ਕਿ ਬੜਾ ਅੱਛਾ ਲੱਗਿਆ ਗੁਰਦੁਆਰਾ ਵੀ ਸੁਣ ਕੇ ਬੜੀ ਅੱਛੀ ਗੱਲ
ਬ੍ਰਹਮਸਗਰ ਨੀ ਜਾ ਪਾਏ ਕਿਉਂਕਿ ਬਹੁਤ ਉਹ ਸੀ।
ਚਲੋ ਅੱਛੀ ਗੱਲ ਐ ਕਦੀ ਮੌਕਾ ਮਿਲੇ ਤਾਂ ਜ਼ਰੂਰ ਜਾਵਾਂਗੇ ਅਸੀਂ ਵੀ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਬੜਾ ਅੱਛਾ ਲੱਗ ਰਿਹਾ ਜੀ। ਚੱਲ ਬਹੁਤ ਵਧੀਆ। ਹਾਂਜੀ ਬੇਟੇ ਰੋ ਰਿਹਾ ਜਿਆਦਾ ਕੋਈ ਗੱਲ ਨੀ ਕੋਈ ਗੱਲ ਨੀ।
ਹਾਂ ਇਥੇ ਬੱਚੇ
ਉਹ ਵੀ ਮੰਮਾ, ਉਹ ਵੀ ਮੰਮਾ ਦੀ ਦੀ ਗੱਲਾਂ ਸੁਣ ਰਿਹਾ। ਬੱਚਾ, ਬਚ ਬੱਚੇ ਕਿੱਥੇ ਗੱਲਾਂ ਕਰਨ ਦਿੰਦੇ ਆ ਫੋਨ ਤੇ ਅੱਜਕੱਲ੍ਹ ਉਹ ਕਹਿਣਗੇ ਸਾਨੂੰ ਫੜਾ ਦੋ।
ਬਸ ਇਹੀ ਹੈ ਜੀ ਇਹ ਹਜੇ ਛੋਟਾ ਅਸੀ ਸਕਰੀਨ ਟੈਮ ਦਿੰਦੇ ਨੀ ਅਸੀਂ। ਪਰ ਉਹੀ ਹੈ ਕਿ, ਦਾਦਾ-ਦਾਦੀ ਪਿੱਛੋਂ ਆਖਦੇ ਨੇ ਹੁਣ ਕਦੇ-ਕਦੇ ਦੇ ਵੀ ਦਿੰਦੇ ਨੇ।
ਹਾਂ ਇਹ ਤਾਂ ਹੈ ਹੀ ਆ ਹੁਣ ਥੋੜਾ ਬਹੁਤਾ ਐ ਤਾਂ ਹੈ ਈ ਇਹ ਦੇਖੋ ਰਖ ਲ ਬਿਲਕੁਲ ਬਿਲਕੁਲ, ਐ ਤਾਂ ਹੈ ਹੀ ਏ ਚਲੋ ਸ਼ੁਕਰ ਐ ਕਿ ਪਾਾਲ ਰਹੇ ਨੇ ਪਿੱਛੋਂ ਰੱਖ
ਹਾਂ ਬਸ ਐ ਵੇ ਕਿ ਸਾਨੂੰ ਕੇਅਰ ਟੇਕਰ ਨਹੀਂ ਕੋਈ ਰੱਖਣਾ ਪਿਆ ਆ, ਕਲੱਚ ਨਹੀਂ ਛੱਡਣਾ ਪਿਆ। ਪਿੱਛੇ ਦਾਦਾ ਦਾਦੀ ਹੈਗੇ ਨੇ, ਉਹ ਦਾਦਾ ਬਹੁਤ ਜ਼ਿਆਦਾ ਸੰਭਾਲਦਾ ਇਹਨੂੰ।
ਹਮ। ਚਲੋ ਆ ਤਾਂ ਬਹੁਤ ਵਧੀਆ ਗੱਲ ਐ, ਨਹੀਂ ਤਾਂ ਕਈਆਂ ਕਈਆਂ ਨੂੰ ਤਾਂ ਦੇਖਿਆ ਕਿ ਬੱਚੇ ਸੰਭਾਲਣ ਵਾਸਤੇ, ਫੇਰ ਉਹ ਰੱਖਣੀਆਂ ਪੈਂਦੀਆਂ ਔਰ ਬੱਚੇ ਸਮਾਂ ਉਹ ਕਹਿੰਦੇ ਸਾਡੇ ਕੋਲੋਂ ਪਹਿਲੀ ਗੱਲ ਤਾਂ ਸੰਭਲਦੇ ਹੀ ਨੀ ਆ ਬੱਚੇ, ਆਪਣੇ ਬੱਚੇ ਤੇ ਆਪ ਹੀ ਸਾਂਭੋ, ਕਈਆਂ ਨੂੰ ਤਾਂ ਐ ਵੀ ਦੇਖਿਆ ਹੈਗਾ।
ਹੂੰ ਐ ਤੇ ਹੈ ਹੀ ਐ, ਕੀ ਕਰੀਏ ਉਹ ਲੋਕਾਂ ਦੀਆਂ ਆਪਣੀਆਂ ਆਪਣੀਆਂ ਮਜਬੂਰੀਆਂ ਨੇ।
ਸੋਚਾਂ ਆਪਣੀਆਂ ਆਪਣੀਆਂ ਸੋਚਾਂ ਵੀ ਆ, ਮਜਬੂਰੀ
ਐ ਤੇ ਹੈ ਐ ਤੇ ਹੈ, ਸਾਡੇ ਸਾਡੇ ਕਦੇ ਮਾਂ ਫਿਰ ਉਹ ਨੇ ਕਿਆ ਕਿ ਤੁਸੀਂ ਕੇਅਰ ਟੇਕਰ ਰੱਖੋ ਬਈ ਸਾਡੇ ਤੋਂ ਨੀ ਸੰਭਲਦੇ, ਜਦਕਿ ਉਹ ਆਪ ਸੀਨੀਅਰ ਸਿਟੀਜਨ ਨੇ, ਫਿਰ ਵੀ ਮੇਰੇ ਕੋਲ ਜਿੰਨੀ ਵੀ ਹਿੰਮਤ ਹੁੰਦੀ ਐ, ਮੇਰੀ ਸੱਸ ਕੋਲ ਚੁੱਕਿਆ ਖਲੋਇਆ ਨੀ ਜਾਂਦਾ, ਚੱਕਿਆ ਨੀ ਜਾਂਦਾ ਫਿਰ ਵੀ ਵਿਚਾਰੀ ਪੂਰੀ ਹਿੰਮਤ ਕਰਦੀ ਐ, ਇਹਨੂੰ ਲੈ ਕੇ ਬਿਠਾ ਕੇ ਖਿਡਾ ਲੈਂਦੀ ਐ, ਚੱਕ ਕੇ ਚੱਲ ਗਰਿਲ ਤੇ ਘੁੰਮਾ ਲਿੱਤਾ, ਐ ਕਰ ਲਿੱਤਾ, ਇਹਨੂੰ ਆਦਤ ਆ। ਕੱਪੜੇ ਪਾਤੇ, ਕੁਛ ਇਹਦਾ ਖਾਣਾ ਬਣਾਤਾ, ਖੁਆਤਾ। ਘੁਮਾਉਣ ਵਾਲਾ ਕੰਮ ਦਾਦੇ ਦਾ, ਸੁਆਉਣ ਵਾਲਾ ਕੰਮ ਦਾਦੇ ਦਾ। ਵਾਲਾ ਕੰਮ ਦਾਦੇ ਦਾ, ਦੋਨਾਂ ਨੇ ਆਪਣੇ ਕੰਮ ਬੰਨੇ ਹੋਏ ਨੇ।
ਸਹੀ ਗੱਲ ਐ, ਦੇਖੋ ਰੱਖ ਰਹੇ ਐਨਾ ਹੀ ਸ਼ੁਕਰ ਐ, ਮੈਂ ਤਾਂ ਕਹਿ ਰਹੀ ਆ ਮਤਲਬ ਥੋੜ੍ਹੀ ਜਿਵੇਂ ਤੁਸੀਂ ਦੱਸ ਉਮਰ ਵੀ ਤੇ ਐਸੇ ਤਾਂ ਬਹੁਤ
ਬਹੁਤ ਮੇਰੇ ਸਹੁਰੇ ਤਾਂ ਸੈਵਨਟੀ ਸਿਕਸ ਨਹੀਂ ਸੈਵਨਟੀ ਫਾਈਵ ਪਲੱਸ ਨੇ। ਸੱਸ ਵੀ ਮੇਰੀ ਸਿਕਸਟੀ ਫਾਈਵ ਤੇ ਪਹੁੰਚੀ ਹੋਈ ਐ ਹੋਰ ਕੀ।
ਚਲੋ ਫੇਰ ਤਾਂ ਬਹੁਤ ਵਧੀਆ ਗੱਲ ਆ ਮੈਂ
ਜੇ ਸਾਨੂੰ ਹੁਣੇ ਵੀ ਨੀ ਰੱਖਣੀ ਪੈ ਰਹੀ ਕੋਈ ਕੇਅਰ ਟੇਕਰ ਤੇ ਐ ਬਲੈਸਿੰਗ ਹੀ ਐ।
ਬਹੁਤ ਵੱਡੀ ਬਲੈਸਿੰਗ ਐ, ਜੀ ਬਹੁਤ ਵੱਡੀ ਬਲੈਸਿੰਗ ਆ। ਅੱਜ ਕੱਲ ਬਹੁਤ ਘੱਟ ਆ ਐਹੋ ਜਿਹੀਆਂ ਅਰੇ ਵਾਹ! ਅਰੇ ਵਾਹ!
ਘੁੰਮਾ ਵੀ ਲਿਆਏ ਆ ਕੱਲ ਦੇਖਦੇ ਆ ਹੁਣ ਕੀ ਕਰਨਾ।
ਅ ਅੱਛਾ ਅੱਛਾ। ਤੇ ਉਹਨਾਂ ਨੂੰ ਤੁਸੀਂ ਐਨੀ ਵਧੀਆ ਜਗ੍ਹਾ ਹਾਂਜੀ ਹਾਂਜੀ। ਐਨੀ ਵਧੀਆ ਜਗ੍ਹਾ ਤੇ ਘੁੰਮਾ ਕੇ ਲੈ ਕੇ ਆਓ ਇਸ ਤੋਂ ਵੱਡੀ ਗੱਲ ਹੀ ਨਹੀਂ ਐ ਕੋਈ।
ਹਾਂ ਉਹ ਤੇ ਹੈ ਹੀ, ਨਾਲੇ ਵਰਕਿੰਗ ਸੀਗਾ ਤੇ ਅਸੀਂ ਵੈਸੇ ਵੀ ਕੁਛ ਕਰ ਨੀ ਸਕਦੇ ਸੀ। ਹਸਬੈਂਡ ਤੇ ਕਹਿ ਰਹੇ ਸੀ ਵਰਕ ਫਰੋਮ ਹੋਮ ਲੈ ਲਾਗਾ ਜਾਂ ਛੁੱਟੀ ਲੈ ਲਾਗਾ ਮੰਮੇ ਦਾ ਬਰਡੇ ਆ, ਮੈਂ ਕਿਹਾ ਹਾਂ ਤੁਸੀਂ ਲੈ ਲਿਓ। ਅਸੀਂ ਤਾਂ ਫੇਰ ਉਹੀ ਐ ਕਿ ਛੁੱਟੀ ਵਾਲੇ ਟਾਈਮ ਤੇ ਹੀ ਮੈਂ ਤੇ ਸ਼ਾਮੀ ਆਂਦੀ ਆ ਨਾ, ਬਸ ਕਿਤੇ ਨੀ ਅਸੀਂ ਬੰਗਲਾ ਸਾਹਿਬ ਚਲੇ ਜਾਂਦੇ ਆ, ਵਿਚਾਰੀ ਮਾਵਾਂ ਕਿੱਥੇ ਜਾਂਦੀਆਂ ਨੇ ਮਾਵਾਂ ਤੇ ਕਹਿੰਦੀ ਤੁਸੀਂ ਖੁਸ਼ ਰਹੋ, ਅਸੀਂ ਕਹਿੰ ਕਹਿ ਰਹੇ ਆ ਉਸ ਦਿਨ ਤੁਸੀਂ ਕੁਛ ਨੀ ਕਰੋਗੇ ਸਾਰਾ ਦਿਨ ਬਾਹਰ ਸੇ ਆਏਗਾ ਖਾਣਾ। ਆਪਕੀ ਫੇਵਰੇਟ ਫੇਵਰੇਟ ਚੀਜੇ, ਕਹਿੰਦੀ ਆ ਮੈਂ ਕਿੰਨਾ ਖਾਣਾ ਉਹ ਤੇ ਗੈਸਟ੍ਰਿਕ ਪ੍ਰੋਬਲਮ ਐ ਤੇ ਉਹ ਓਨਾ ਨੀ ਖਾ ਸਕਦੇ ਵੀਚਾਰੇ, ਕਹਿੰਦੇ ਕੇਕ ਨਾ ਲਿਆਉਣਾ ਬਿਲ ਤਰਲੋਚਨ ਸੋਹੰ ਦੇ ਪੋਤੇ ਦਾ ਬਾਡੇ ਨਿਕਲਿਆ ਨਾ।
ਅੱਛਾ ਅੱਛਾ ਅੱਛਾ
ਨਾਲ ਲੇ ਆਇ
ਅੱਛਾ ਉਹ ਖਾ ਖਾ ਕੇ ਪੋਤੇ ਦੇ ਬਰਡੇ ਦਾ ਰਜ ਗਏ ਹੋਣੇ ਆ ਕਾਫੀ ਕਾਫੀ ਦਿਨ
ਢਾਈ ਸੌ ਗ੍ਰਾਮ ਆ ਗਏ
ਢਾਈ ਸੌ ਗ੍ਰਾਮ ਵਾਲਾ ਕੇਕ ਕਿੱਥੇ ਬਣਿਆ ਅੱਜ ਕੱਲ ਛੋਟਾ ਜਿਹਾ ਪੇਸਟਿਆਂ ਆ ਜਾਣਗੀਆਂ ਹਾਂਜੀ ਇਹ ਤਾਂ ਹੈ ਈ ਦੇਖੋ ਥੋੜਾ ਬਹੁਤ ਕਰਨਾ ਹੀ ਪੈਂਦਾ ਬਈ ਖੁਸ਼ੀਆਂ ਕਹਿੰਦੇ ਨੇ ਨਾ ਛੋਟੀ ਛੋਟੀ ਚੀਜ਼ਾਂ ਚ ਲੱਭ ਲੋ ਤਾਂ ਖੁਸ਼ੀਆਂ ਆਪੇ ਹੀ ਮਿਲ ਜਾਂਦੀਆਂ
ਕੇਕ ਤੋਂ ਵਰਡੇ ਹੁੰਦਾ ਨੀ ਪਾਵਾਂ ਜੋ ਮਰਜੀ
ਹਾਂ ਬਿਲਕੁਲ ਚਾਹੇ ਜਿੰਨਾ ਮਰਜੀ ਖਾਧਾ ਹੋਵੇ ਕੇਕ ਤਾਂ ਕੇਕ ਹੀ ਆ ਫੇਰ ਬਰਡੇ ਦਾ ਮਤਲਬ ਕੇਕ ਕੇਕ ਹੋਏਗਾ ਤੇ ਬਰਡੇ ਹੋਏਗਾ ਚਲੋ ਤੁਸੀਂ ਏਨਾ ਹੀ ਕਰ ਰਹੇ ਹੋ ਏਨਾ ਈ ਬਹੁਤ ਤਾਂ ਇਨ ਲੋਸ ਵਾਸਤੇ ਕਈ ਵ ਕਈ ਤਾਂ ਦੇਖਿਆ ਕਈ ਲੋਕ ਨਾ ਸੱਸ ਦੀ ਬਣਦੀ ਨਾ ਨੂੰਹਾਂ ਦੀ ਬਣਦੀ ਹੈ ਨਾ ਕੋਈ ਇੱਕ ਦੂਜੇ
ਨਹੀਂ ਬਈ ਸਾਡੀ ਤਾਂ ਟੱਚ ਵੁਡ ਬਣਦੀ ਵੀ ਹੈ ਤੇ ਅਸੀਂ ਤੇ
ਸਾਰੀਆਂ ਗੱਲਾਂ ਕਰ ਲੈਂਦੇ ਆ ਇੱਕ ਦੂਜੇ ਦੀ ਬੁਰਾਈਆਂ ਵੀ ਕਰ ਲੈਂਦੇ ਆਪਣੇ ਆਪ ਦੇ ਘਰਦਿਆਂ ਦੀ
ਚਲੋ
ਉਹਨਾਂ ਨੂੰ ਸਾਨੂੰ ਪਤਾ ਉਹ ਉਸ ਤਰੀਕੇ ਨਾਲ ਨੀ ਸੋਚਣਗੇ ਫਰੈਂਡਾਂ ਵਰਗਾ ਹਿਸਾਬ ਰੱਖਿਆ ਅਸੀਂ ਤੇ
ਚਲੋ ਇਹ ਤਾਂ ਬਹੁਤ ਅੱਛਾ ਲਗਿਆ ਸੁਣ ਕੇ ਵੀ ਮੈਂ ਕਹਿ ਬਹੁਤ ਵਧੀਆ ਵੇ ਇਹੀ ਹੋਣਾ ਚਾਹੀਦਾ ਤਾਂ ਹੀ ਜ਼ਿੰਦੀ ਲੰਘਦੀ ਐ
ਆਪਣੀ ਗੱਲ ਮਨਵਾਉਣ ਵਾਸਤੇ ਨਾ ਦੂਜੇ ਦੀ ਮੰਨਨੀ ਪਏਗੀ ਤੇ ਬਸ ਓਹੀ ਹੈ ਕਿ ਕੁਛ ਆਪਣੀ ਮਨਵਾਉਂਦੇ ਆ ਕੁਛ ਉਹਨਾਂ ਦੀ ਮੰਨਦੇ ਆ ਤੇ ਐਵੇਂ ਈ ਪਹੀਆ ਚੱਲਦਾ ਕਦੇ ਅਸੀਂ ਉੱਪਰ ਕਦੇ ਉਹ ਉੱਪਰ
ਸੌ ਆਨੇ ਸੱਚੀ ਗੱਲ ਆਖੀ ਹੈ ਤਾਂ ਤੁਸੀਂ ਬਿਲਕੁਲ ਇੱਕ ਦੂਜੇ ਨੂੰ ਸਮਝੋ ਔਰ ਇੱਕ ਦੂਜੇ ਦੀ ਗੱਲ ਵੀ ਸਮਝੋ ਜੋ ਸੁਣੋ ਵੀ ਸਭ ਦੀ ਔਰ ਬਸ ਸਭ ਤੋਂ ਵੱਡੀ ਇਹ ਗੱਲ ਐ ਬਸ
ਹੇਲੋ ਹੋਰ ਤੁਹਾਡਾ ਬੱਚਾ ਥੋੜਾ ਜਿਹਾ ਥੋੜਾ ਜਿਹਾ ਤੰਗ ਕਰ ਰਿਹਾ ਤੁਹਾਨੂੰ ਹੈਨਾ
ਹਾਂਜੀ ਉਹੀ ਹੈ ਨਾ ਬਸ ਥੋੜਾ ਛੋਟਾ ਹੈ ਨਾ ਹਲੇ ਨਾਲੇ ਇਹਨੂੰ ਸੁਵਾਵਾਂਗੀ ਫੇਰ ਆਪ ਸੋ ਕੇ ਫੇਰ ਸਵੇਰੇ ਬਸ ਏਦਾਂ ਹੀ ਸਾਰਾ ਦਿਨ ਦਾ ਚੱਲਦਾ ਹੈ
ਅੱਛਾ ਅਛਾ ਚਲੋ ਕੋਈ ਨੀ ਤੁਸੀਂ ਦੇਖਲੋ ਫੇਰ ਕਰਾਂਗੇ ਆਪਾਂ ਗੱਲ ਠੀਕ ਹੈ ਚਲੋ ਸਤਿ ਸ੍ਰੀ ਅਕਾਲ ਜੀ ਓਕੇ
ਸਤਿ ਸ੍ਰੀ ਅਕਾਲ